ਸਤਿ ਸ਼੍ਰੀ ਕਾਲ ਜੀ।
ਸਸੀ ਕਾਲ ਜੀ ਕਿਵੇ ਓ?
ਵਧੀਆ, ਤੁਸੀ ਸੁਣਾਓ?
ਵਧੀਆ ਜੀ, ਹਾਂਜੀ ਬਸ ਠੀਕ ਏ, ਘਾਰ ਪਰਿਵਾਰ ਸਭ ਠੀਕ ਐ?
ਹਾਂਜੀ ਵਧੀਆ ਸਭ ਕੁਛ, ਮੈ ਤਾ ਕੇਹ ਰਈ ਸੀ ਕਿ ਕੱਪੜੇ ਸੀ ਲੈਂਦੇ ਓ ਤੁਸੀ?
ਨਈ ਮੈਨੂੰ ਨਈ ਆਂਦੀ ਸਟਿਚਿੰਗ ਕਰਨੀ, ਮੈਨੂੰ ਸਿਲਾਈ ਨਈ ਆਂਦੀ।
ਅੱਛਾ ਨਈ ਮੈ ਕੱਪੜੇ ਸੀਨੀ ਆ ਨਾ, ਤੇ ਮੈ ਕੇਆ ਚੱਲ ਆਜ ਹਾਂ, ਤੇ ਮੈਂ ਸੂਟ ਵਗੇਰਾ ਸੀ ਲੈਂਨੀ ਆ।
ਅੱਛਾ ਜੀ।
ਸੀ ਲੈਂਨੀ ਆ ਲੈਂਗੇ ਵਗੈਰਾ ਸਾਰੇ ਪੈਂਟ, ਪਲਾਜ਼ੋ, ਬਲਾਊਜ਼।
ਅੱਛਾ ਜੀ ਵਧੀਆ।
ਹੋਰ, ਔਰ ਮੈਂ ਕੇਆ ਹੋਰ ਕੀ ਕਰ ਰਏ ਸੀ?
ਹਾਂਜੀ ਕੁਛ ਨੀ ਬਸ ਬੱਚਿਆਂ ਨੇ ਸਕੂਲ ਦਾ ਕੰਮ ਕਰਾਇਆ ਏ ਹੋਮਵਰਕ ਮਿਲਿਆ ਸੀ।
ਅੱਛਾ। ਮੈਂ ਕੈ ਰੀ ਸੀ ਲੋਕੀ ਕੱਪੜੇ ਸਵਾ ਕੇ ਲੈ ਜਾਂਦੇ ਨੇ ਫੇਰ ਬਾਅਦ ਚ ਨੁਕਸ ਕੱਢਦੇ ਨੇ। ਕੈਂਦੇ ਨੇ ਐ ਨੀ ਠੀਕ, ਐ ਨੀ ਠੀਕ ਐਸਾ ਕਰਲੋ ਐ ਮੇਰੇ ਮੈਨੂੰ ਫਿਟਿੰਗ ਨੀ ਆਂਦੀ ਪਈ ਐ।
ਹਾਂਜੀ ਬਟੀਕ ਕੇ ਘਰੇ ਈ ਸੀਦੇ, ਹਾਂਜੀ। ਅਸੀਂ ਮੇਰੇ ਹਸਬੈਂਡ ਐ ਕਰਦੇ ਨੇ ਬੁ ਬੁਟੀਕ ਤੇ ਕਰਦੇ ਨੇ ਉਨਾਂ ਨਾ ਵੀ ਏਦਾਂ ਈ ਹੁੰਦਾ ਏ।
ਅੱਛਾ, ਬਸ ਕਦੀ ਐ ਕੈਵੇ ਨੁਕਸ ਬੜੀਆਂ ਕਰਦੀਆਂ ਜਨਾਨੀਆਂ ਘਰ ਦੇ ਜੇੜੇ ਬੁਟੀਕ ਨੇ ਨਾ ਘਰ ਚ ਤੇ ਉਨਾਂ ਦੇ ਜਿਆਦਾ ਨੁਕਸ ਰੇ ਜੇੜੇ ਟੇਲਰ ਹੁੰਦੇ ਨਾ ਟੇਲਰਾਂ ਨੂੰ ਐਝ ਸੂਟ ਦੇ ਆਣਗੀਆਂ ਤੇ ਹੈਂ ਮੂੰ ਮੰਗੇ ਪੈਹੇ ਦੇ ਦਿੰਦੀਆਂ ਨੇ, ਜੇਂਡਸ ਨੂੰ ਏ
ਸਵਾਈ ਬੋਤ ਐ।
ਟੇਲਰ ਤੇ ਬੋਤ ਪੈਹੇ ਲੈਂਦਾ ਐ ਜਨਾਨੀਆਂ ਨੂੰ ਸਵਾਈ ਦਿੰਦੇ ਹੋਏ ਮੋਤ ਪੈਂਦੀ ਏ। ਹਾਂ। ਹੋਰ ਸੁਣਾਓ? ਕਦੀ, ਤੁਆਡੇ ਤੇ ਘਰ ਦਾ ਟੇਲਰ ਹੈ ਆਪੇ ਕੱਪੜੇ ਸੀ ਲੈਂਦੇ ਹੋਣਗੇ।
ਨਾ-ਨਾ ਕਿੱਥੇ, ਸੀਂਦੇ ਈ ਨੀ ਸਾਡੇ। ਸੂਟ ਸਗੋਂ ਲਿਆ ਕੇ ਰੱਖੇ ਦੇ ਐਨੇ ਸੀਂਦੇ ਈ ਨੀ ਪੇ ਕੈਂਦੇ ਟਾਈਮ ਈ ਨੀ ਲੱਗਦਾ ਪਿਆ।
ਹਾਂ ਬਸ ਆਪਣੇ ਘਰ ਦਾ ਕੰਮ ਸਾਰੇ ਜਹਾ ਦਾ ਕੰਮ ਹੋਜੇਗਾ। ਆਪਣੇ ਘਰ ਆ, ਏ ਇੱਕ ਦੁਕਾਨ ਦਾ ਨੀ ਸਾਰੇ ਦੁਕਾਨਾਂ ਦਾ ਏਹੀ ਹਾਲ ਏ। ਇੱਥੇ ਮੈਂ ਵੀ ਆਪਣੇ ਸੂਟ ਲਿਆ ਕੇ ਰੱਖਾਂਗੀ ਆਪਣੇ ਸੀਣ ਵਾਸਤੇ ਮੇਰੇ ਕੋਲ ਆਪਣੇ ਸੂਟ ਨੀ ਸੀਂਦੇ ਹੈਗੇ ਬਸ ਤੇ ਦੂਸਰਿਆਂ ਦੇ ਸੀਂਦੀ ਰਹਾਂਗੀ, ਮੈਂ ਆਪਣਾ ਫੇਰ ਸਿਪਜੇਗਾ ਆਪਣਾ ਫੇਰ ਸੀਜੇ ਇੱਕ ਤਰੋਪਾ ਲਾਂਨੀ ਆ ਫੇਰ ਕਿਸੇ ਦਾ ਸੂਟ ਆ ਜਾਂਦਾ ਫੇਰ ਸੀਨ ਬੈ ਜਾਨੀ ਆ। ਆਪਣਾ ਉੱਥੇ ਪਿਆ ਰੈ ਜਾਂਦਾ ਵੇ।
ਐਦਾਂ ਹੁੰਦਾ ਨਾ ਆ ਬਾ ਰੋ ਪੈਹੇ ਆਣੇ ਨੇ ਘਰ ਦੇ ਕੇੜਾ ਪੈਹੇ ਆਣੇ ਨੇ।
ਹੈਂ। ਹਾਂ ਐਹੋ ਜੀ, ਐਹੋ ਜੀ ਥਿੰਕਿੰਗ ਤੇ ਰੱਖੀ ਦੀ ਨੀ ਵੈਸੇ। ਪੈਹਿਆਂ ਦੀ ਤੇ ਕੋਈ ਗੱਲ ਨੀ ਐ। ਪੈਹੇ ਜੇੜੇ ਦੇਣੇ ਨੇ ਦੇਣੇ ਈ ਨੇ ਕਿਸੇ ਨੇ। ਬਸ ਐ ਕਿ ਟਾਈਮ ਈ ਨੀ ਹੁੰਦਾ ਜਦੋਂ ਆਪਣੀ ਵਾਰੀ ਆਂਦੀ ਏ ਨਾ ਤੇ ਘਰ ਦੇ ਕੰਮ ਈ ਆ ਜਾਂਦੇ ਨੇ। ਸਾਮਣੇ। ਇੱਕ ਤਰੋਪਾ ਲਾਇਆ ਈ ਆਪਣੇ ਸੂਟ ਨੂੰ ਚੱਲ ਮੈਂ ਕੇਆ ਚੱਲ ਏ ਦੋ ਸੀਨਾ ਲਾ ਨਾ। ਤੇ ਏ ਕੰਮ ਕਰ ਲਾਂਗੀ ਫਿਰ ਮੈਂ ਐ ਭਾਂਡੇ ਭੂੰਡੇ ਪੇ ਨੇ ਭਾਂਡੇ ਮਾਂਜ ਲੈਂਨੀ ਆ। ਭਾਂਡੇ ਮਾਂਜ ਲਦੇ ਰਾਤ ਦੀ ਰੋਟੀ ਬਣਾ ਲੈਂਨੀ ਆ ਓ ਫੇਰ ਰਾਤ ਦੀ ਰੋਟੀ ਖਾਂਦੇ ਨਾਲ ਈ ਬਿਸ ਤਰਾਂ ਲੱਭਦੇ ਆ ਬਈਆ ਹੁਣ ਸੋ ਜਾਈਏ ਹੁਣ ਥੱਕ ਗਏ ਆ।
ਅੱਛਿਆ ਜੀ।
ਹਾਂ, ਹੋਰ ਸੁਨਾਓ?
ਹਾਂਜੀ ਵਦੀਆ ਜੀ।
ਹੁਨ ਵੀ ਮੇਰੇ ਹਸਬੈਂਡ ਜਿੱਥੇ ਕਰਦੇ ਆ ਨਾ ਕੰਮ ਤੇ ਓ ਓਥੇ ਓਨਾਂ ਨੇ ਪਤਾ ਨੀ ਰੱਖੇਆ ਹੋਏਆ ਕੋਈ ਰੋਟੀ-ਰੂਟੀ ਬਨਾਨ ਵਾਸਤੇ।
ਅੱਛਾ, ਕਿਤੇ ਹੋਰ ਕੰਮ ਕਰਦੇ ਨੇ?
ਹਾਂਜੀ ਹੋਰ ਕਿਤੇ ਕੰਮ ਕਰਦੇ ਨੇ, ਕਿਸੇ ਦੀ ਬੁਟੀਕ ਤੇ ਕਰਦੇ ਐ।
ਅੱਛਾ। ਅ ਮਤਲਬ ਅਪਨੀ ਨੀ ਐ ਬੁਟੀਕ ਕਿਸੇ ਹੋਰ ਦੀ ਬੁਟੀਕ ਤੇ ਲੱਗੇ ਦੇ ਨੇ।
ਹਾਂ ਅਪਨੀ ਨੀ ਹੈਗੀ ਕਿਸੀ ਹੋਰ ਦੀ ਬੁਟੀਕ ਤੇ ਲੱਗੇ ਨੇ।
ਅੱਛਾ ਜੀ। ਤੇ ਏਨਾਂ ਤੇ ਅਪਨੀ ਬੁਟੀਕ ਖੋਲ ਲੈਂਦਾ ਬੰਦਾ, ਘਰ ਫੈਦਾ ਈ ਹੁੰਦਾ ਵੇ। ਬੁਟੀਕ ਖੋਲਨ ਦਾ।
ਹੂੰ, ਨਈ ਐਥੇ ਫੇਰ ਗਲੀ ਮਹੱਲੇ ਵਾਲੇ ਫੇਰ ਤੁਆਨੂੰ ਪਤਾ ਸਿਲਾਈ ਸਲੂਈ ਇਨੀ ਭਰਦੇ ਨੀ ਹੈਗੇ ਤੇ ਦੁਕਾਨ ਦਾ ਕਿਰਾਇਆ ਵੀ ਕੱਢ ਕੱਢਣਾ ਹੁੰਦਾ ਏ, ਬਿਜਲੀ ਦਾ ਬਿੱਲ ਵੀ ਕੱਢਣਾ ਹੁੰਦਾ ਏ।
ਹਾਂ। ਹੋਰ ਵਿੱਚ ਅਟੈਂਡ ਹੋਣ ਡਿਆ ਫੋਨ। ਕਿਸੇ ਹੋਰ ਆਣ ਡੇਆ ਹੋਰ ਸੁਨਾਓ?
ਹਾਂਜੀ ਬ਼ਸ ਵਦੀਆ ਜੀ।
ਚਲੋ ਅੱਛਾ, ਤੁਆਡੇ ਨਾਲ ਗੱਲ ਕਰਕੇ ਬੜਾ ਵਦੀਆ ਲੱਗਾ ਮੈਨੂੰ। ਸ਼ ਸ੍ਰੀ ਕਾਲ।
ਹੈਲੋ ਹਾਂ-ਹਾਂਜੀ ਓ ਮੈਂ ਤੁਆਨੂੰ ਪੁੱਛਣਾ ਤੁਆਡੇ ਕੋਈ ਓਥੇ ਕੋਈ ਪਲਾਂਟ-ਪਲੂੰਟ ਕੋਈ ਲੱਗੇ ਹੋਏ ਨੇ ਜਿੱਦਾਂ ਕਿ ਹੁਨ ਤੇ ਮੌਨਸੂਨ ਸ਼ੁਰੂ ਹੋ ਗਯਾ ਨਾ।
ਹਾਂਜੀ ਪਲਾਂਟ ਤੇ ਲੱਗੇ ਦੇ ਨੇ ਮੇਰੇ ਏਥੇ ਜੈਟ ਪਲਾਂਟ ਲੱਗਾ ਦਾ ਏ। ਤੇ ਹੋਰ ਨੀਮ ਦੇ ਲੱਗੇ ਦੇ ਨੇ, ਮੈਂ ਐਲੋਵੇਰਾ ਲਗਾਯਾ ਦਾ ਵੇ।
ਅੱਛਾ ਜੀ, ਹੋਰ ਰੋਜ਼ ਮੈਰੀ ਵਗੈਰਾ ਨੀ ਲੱਗਾ ਹੋਏਆ।
ਨਈ ਮੈਂ ਐਥੇ ਰੋਜ਼ ਮੈਰੀ ਵਗੈਰਾ ਨਈ ਲਗਾਯਾ ਦਾ ਵੇ। ਸਾਡੇ ਹੁਨ ਤੇ ਦਰ ਅਸਲ ਛੱਤ ਤੇ ਸਾਡੇ ਉਂਗਦੀਆਂ ਸਬਜ਼ੀਆਂ ਲਾਂਨੀ ਮੈਂ ਜਾਦਾ
ਅੱਛਾ ਜੀ। ਠੀਕ ਐ, ਮੈਂ ਵੀ ਲਗਾਏ ਨੇ ਸਬਜ਼ੀਆਂ ਦੇ ਵੀ। ਦੇਖੋ ਦੋ- ਦੋ ਪੱਤੇ ਆਏ ਨੇ ਦੇਖੋ, ਕਿਦੋਂ ਤੱਕ ਹੁੰਦੀ ਇੰਦੀ ਹੈਲੋ। ਹੈਲੋ। ਹਾਂਜੀ ਮੈਂ ਸਬਜ਼ੀਆਂ ਦੇ ਬੀ ਲਗਾਏ ਸੀ ਟਮਾਟਰ, ਮਿਰਚਾਂ ਤੇ ਬੈਂਗਣ ਦੇ ਦੇਖੋ ਹੁਨ ਕੇੜੇ ਨਿਕਲਦੇ ਪਏ ਨੇ ਬੀ ਦੇ ਪੱਤੇ। ਹੁਨ ਜਦੋਂ ਪੱਤੇ ਬਾਰ ਆਉਗਾ ਓਦੋਂ ਈ ਪਤਾ ਲੱਗੂਗਾ। ਹਾਂਜੀ ਅਪਨੇ ਘਰ ਦੀ ਸਬਜ਼ੀ ਦੇਖੋ, ਕੈਂਦੇ ਵੀ ਮੀਨਾ ਲੱਗ ਈ ਜਾਣਾ ਵਾ। ਮੀਨਾ ਡੇਢ ਲੱਗ ਈ ਜਾਣਾ ਓਨੂੰ ਹਜੇ। ਹਾਂਜੀ, ਘਰ ਦੀ ਸਬਜ਼ੀ ਦਾ ਸਵਾਦ ਈ ਅਲੱਗ ਹੁੰਦਾ ਏ। ਹਾਂਜੀ-ਹਾਂਜੀ।